ਹੈਲੋ ਸਤਿ ਸ੍ਰੀ ਅਕਾਲ ਜੀ।
ਹੈਲੋ
ਸਤਿ ਸ਼੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ।
ਹੋਰ ਦੱਸੋ ਕੀ ਕਰਦੇ ਹੋ।
ਫਰੀਦ ਤੁਸੀਂ ਦੱਸੋ ਠੀਕ ਹੋ?
ਹਾਂਜੀ ਹਾਂਜੀ ਬਸ ਵਧੀਆ ਹੋਰ ਦੱਸੋ ਤੁਸੀਂ ਘਰ ਦਾ ਖਾਣਾ ਪੀਣਾ ਪਸੰਦ ਕਰਦੇ ਹੋ ਕਿ ਮਤਲਬ ਕਿ ਬਾਹਰ ਦਾ
ਬਿਲਕੁਲ ਕਰਦਾ ਹੀ ਕਰਾਂਗੇ ਜੀ ਬਾਹਰ ਦਾ ਕਿਹਨੂੰ ਪਸੰਦ ਆ ਉਹਦੇ ਨਾਲ ਰੋਗ ਕਿੰਨੇ ਵਧੀ ਜਾਂਦੇ ਨੇ।
ਇਹ ਤਾਂ ਹੈ, ਵੈਸੇ। ਦੱਸ ਸਕਦੇ ਹੋ, ਤੁਸੀਂ ਘਰ ਦਾ ਖਾਣਾ ਕਿਉਂ ਪਸੰਦ ਕਰਦੇ ਹੋ ਤੇ ਬਾਹਰ ਦਾ ਕਿਉਂ ਨਹੀਂ?
ਘਰ ਦਾ ਖਾਣਾ ਹੈਲਦੀ ਹੁੰਦਾ ਹੈ, ਉਹਦੇ ਵਿੱਚ ਜ਼ਿਆਦਾ ਤਲਿਆ ਨੀ ਹੁੰਦਾ ਨਾਲੇ ਤਾਂ, ਆਪਾਂ ਆਪਣੀ ਜਿੰਨੀ ਹੁੰਦੀ ਹੈ ਨਾ ਮਾਤਰਾ ਹੁੰਦੀ ਹੈ ਕਿ ਖਾਣ ਦੀ, ਉਹਨਾ ਹੀ ਆਪਾਂ ਤੇਲ ਪਾਉਂਦੇ ਆ, ਲੂਣ ਮਿਰਚ ਪਾਉਂਦੇ ਆ। ਔਰ, ਬਾਹਰ ਦਾ ਉਹਦੇ ਵਿੱਚ ਜਿੰਨਾ ਵੀ ਉਹਨਾਂ ਨੂੰ ਉਹਨਾਂ ਨੂੰ ਸਹੀ ਲੱਗਦਾ, ਜਿੰਨਾ ਉਹ ਨਾ ਹੀ ਤੇਲ ਪਾਉਂਦੇ ਆ, ਗੰਦਾ ਮਸਾਲਾ ਪਾਉਂਦੇ ਨੇ, ਗੰਦੀਆਂ ਮੱਖੀਆਂ ਬੈਠੀਆਂ ਜਾਂਦੀਆਂ, ਔਰ ਜਿਹੜੀਆਂ ਬਿਮਾਰੀਆਂ ਲੱਗਦੀਆਂ ਨੇ, ਪੇਟ ਦਰਦ ਕਰਨਾ।
ਹਾਂਜੀ, ਇਹ ਤਾਂ ਹੈ। ਹਾਂਜੀ, ਪਰ ਅੱਜ ਕੱਲ ਤਾਂ ਦੇਖ ਖਣਾ ਬਾਹ ਲੋਕ ਬਾਹਰਲਾ ਖਾਣਾ ਜ਼ਿਆਦਾ ਪਸੰਦ ਕਰਦੇ ਆ, ਤਾਂ ਜੋ ਉਹਨਾਂ ਨੂੰ ਘਰੇ ਬਣਾਉਣਾ ਨਾ ਪਵੇ, ਉਹਨਾਂ ਦਾ ਟਾਈਮ ਨਾ
ਹਾਂਜੀ, ਹਾਂ ਅਸਲ ਚ ਘਰ ਦਾ ਖਾਣਾ ਨਾ ਉਹ ਹੈਲਥ ਹੋਣ ਕਰਕੇ ਆਪਾਂ ਖਾਂਦੇ ਨੀ, ਉਹ ਬਾਹਲਾ ਚਟਪਟਾ ਹੁੰਦਾ ਉਹਨੂੰ ਜ਼ਿਆਦਾ ਮਹ
ਹਾਂਜੀ-ਹਾਂਜੀ, ਇਹ ਤਾਂ ਹੈਗਾ। ਕਿ ਉਹਦੇ ਵਿੱਚ ਮਸਾਲੇ ਐਵੇਂ ਦੇ ਪਾਏ ਹੁੰਦੇ ਆ ਹਨਾ, ਜਿਹਦੇ ਕਰਕੇ ਉਹ ਖਾਣੇ ਵੱਲ ਬੰਦਾ ਖਿੱਚਿਆ ਜਾਂਦਾ ਵੀ ਹਾਂਜੀ ਅਸੀਂ ਇਸ ਚੀਜ਼ ਨੂੰ ਖਾਈਏ।
ਆਪਾਂ ਆਪਣੀ ਹਾਂ ਹਾਂ ਆਪਾਂ ਆਪਣੀ ਜੀਤ ਦੇ ਸਵਾਦ ਨੂੰ ਮੰਨੀ ਜਾਂਦੇ ਪਰ ਸਰੀਰ ਨੂੰ ਨਹੀਂੀ ਆਪਾਂ ਮੰਨ ਰਹੇ ਹੈਗੇ ਸਰੀਰ
ਹਾਂ ਹਾਂਜੀ ਹਾਂਜੀ ਇਹ ਤਾਂ ਹੈ ਅੱਜ ਕੱਲ੍ਹ ਦੇਖੋ ਸਭ ਤੋਂ ਵੱਧ ਲੋਕ ਮੋਮਲ ਜ਼ਿਆਦਾ ਖਾਂਦੇ ਨੇ ਮੋਮੋਲ ਨਿਊਡਲ ਵਗੈਰਾ ਹੋ ਗਏ। ਮੈਗੀ ਹੋ ਗਈ ਹੈ ਨਾ ਪਰ ਉਹਦੇ ਨਾਲ ਦੇਖੋ, ਉਹਦੇ ਵਿੱਚ ਕਿੰਨਾ ਮੈਦਾ ਹੀ ਹੁੰਦਾ, ਉਹ ਸਾਰਾ ਜੋ ਕਿ ਕਿ ਆਪਣੇ ਸਰੀਰ ਦੇ ਅੰਦਰ ਗੱਲ ਦਾ ਨੀ ਮੈਦਾ, ਗਲਣ ਵਿੱਚ ਜ਼ਿਆਦਾ ਟਾਈਮ ਲਾਉਂਦਾ, ਜਿਹਦੇ ਕਰਕੇ ਆਪਣੇ ਸ਼ਰੀਰ ਹਾਂਜ- ਹਾਂਜੀ ਜਿੰਨਾ-ਜਿੰਨਾ, ਜਿਦੇ ਕਰਕੇ ਆਪਣੇ ਸਰੀਰ ਨੂੰ ਬਿਮਾਰੀਆਂ ਲੱਗਦੀਆਂ, ਆਪਣੀ ਪਾਚਨ ਸ਼ਕਤੀ ਖ਼ਰਾਬ ਹੋ ਜਾਂਦੀ ਆ, ਫਿਰ ਹੌਲੀ-ਹੌਲੀ ਕਰਕੇ ਕੇ ਉਹ ਚੀਜ਼ ਆਪਦੀ ਅਸਰ, ਆਪਦਾ ਅਸਰ ਦਿਖਾਉਂਦੀ ਆ ਨਾ, ਆਪਾਂ ਬਿਮਾਰ ਹੋਣੇ ਸਟਾਰਟ ਹੋ ਜਾਂਦੇ ਹਾਂ।
ਹਾਂਜੀ।
ਓਸ ਤੋਂ ਇਲਾਵਾ ਜੇਕਰ ਆਪਾਂ ਘਰਾਂ ਵਿੱਚ, ਬਣੀਆਂ ਚੀਜ਼ਾਂ ਖਾਵਾਂਗੇ ਤਾਂ, ਹਨਾ ਬਈ ਕਿੰਨਾ ਆਪਾ ਨੂੰ ਫਾਇਦਾ ਹੋਊਗਾ।
ਹਾਂਜੀ।
ਨਾਲੇ ਦੇਖੋ, ਆਪ ਘਰ ਦੀਆਂ ਚੀਜ਼ਾਂ ਵਿੱਚ ਤਾਕਤ ਵੀ ਆਪਾਂ ਨੂੰ ਕਿੰਨੀ ਮਿਲਦੀ ਹੈ, ਜਿਵੇਂ ਕਿ ਦੁੱਧ ਦਹੀਂ, ਲੱਸੀ
ਹੂੰ, ਹੂੰ, ਹਰੀਆਂ ਸਬਜ਼ੀਆਂ ਹੀ ਖਾਈ ਚੱਲੀਏ ਇਹਨੇ ਨਾਲ ਹੀ ਬਹੁਤ ਫਰਕ ਪੈ ਜਾਂਦਾ ਹੈਗਾ, ਹਨਾ।
ਹਾਂਜੀ-ਹਾਂਜੀ, ਇਹ ਤਾ ਹੈ।
ਹੂੰ, ਹੁਣ ਜਿਹੜੀ ਐਨਾ-ਐਨਾ ਕੋਲੇ ਹੋ ਟਲ ਵਾਲਿਆਂ ਕੋਲੇ ਆ, ਜਿਹੜੇ ਰੇਹੜੀ ਵਾਲੇ ਹੁੰਦੇ ਆ ਹਨਾ ਜਿਹਨਾਂ ਨੂੰ ਕਹਿੰਦੇ ਆ, ਤੇ ਉਹਨਾਂ ਕੋਲੇ ਹਰੀ ਸਬ ਜੀ, ਹੀ ਤਿੰਨਾਂ-ਚਾਰਾਂ ਦਿਨਾਂ ਦੀ ਪਈ ਹੁੰਦੀ ਆ।
ਹਾਂਜੀ-ਹਾਂਜੀ, ਵੇਖੋ, ਨਾਲੇ ਉਹ ਦੇਖਦੇ ਵੀ ਨੀ, ਇਹ ਸਬਜੀ ਖ਼ਰਾਬ ਵੀ ਹੋਈ ਆ, ਜਾਂ ਠੀਕ ਆ, ਜਾ ਖ਼ਰਾਬ ਆ।
ਐਂਨੇ ਹਾਂ, ਇਹਦੇ ਵਿੱਚ ਖੀਰਾ ਹੁੰਦਾ, ਟਮਾਟਰ ਹੁੰਦਾ, ਪਿਆਜ ਹੁੰਦਾ, ਪਰ ਉਹੀ ਖੀਰਾ ਆਪਾਂ ਜਿਹੜਾ ਘਰੇ ਆ, ਉਹ ਰੋਜ਼ ਨਵਾ ਲੈਕੇ ਆਉਂਦੇ ਹਾਂ, ਫਰੈਸ਼ ਲੈਕੇ ਆਉਂਨੇ ਹਾਂ, ਉਹ ਆਪਾਂ ਖਾਈਏ ਠੀਕ ਰਹਿੰਨੇ ਹਾਂ। ਉਹਨਾਂ ਨੇ ਆਪ ਦੇ ਕੋਲ ਜਿਹੜਾ ਖੀਰਾ ਰੱਖਿਆ ਹੁੰਦਾ, ਉਹ ਕਿਆ ਪਤਾ ਸ਼ੇ ਦਿਨਾਂ ਦਾ, ਸੱਤਾਂ ਦਿਨਾਂ ਦਾ, ਉਹੀ ਪਾ-ਪਾ ਦੇਈ ਜਾਂਦੇ ਦੇ, ਜਦਕਿ ਓਹਨਾ ਨੇ ਇੱਕ ਟੁਕੜਾ ਹੀ ਪਾਉਣਾ ਹੁੰਦਾ ਨਾ ਵਿੱਚ।
ਹਾਂਜੀ।
ਆਪਾਂ ਨੂੰ ਇਹ ਹੋ ਜਾਂਦਾ ਵੀ ਹੈ ਤਾਂ ਫਰੈਸ਼, ਹਰੀ ਸਬਜ਼ੀ ਆ, ਪਰ ਉਹ ਐ ਨੀ ਪਤਾ, ਕਿੰਨੇ ਟਾਈਮ ਦੀ ਪਈ ਆ ਤੇ ਮੱਖੀਆਂ ਬੈਠੀ ਜਾਂਦੀਆਂ, ਗੰਦ ਪਲ ਕਿੰਨਾ ਨਾ।
ਹਾਂਜੀ। ਪਰ ਦੇਖੋ, ਏ ਚੀਜਾਂ ਦੇਖਦੇ ਨੀ ਹੈਗੇ, ਬਸ ਓਹਨਾਂ ਨੂੰ ਆਪਦੇ ਪੈਸੇ ਕਮਾਉਨ ਤੱਕ ਮ
ਮਤਲਬ, ਹਾਂ ਓਹਨਾਂ ਦੀ ਤਾਂ ਏ, ਜਿਵੇਂ ਆਪਾ ਕਹਿਦੀਏ ਜੌਬ ਹੁੰਦੀ ਆ ਨਾ, ਓਹਨਾਂ ਦੇ ਤੇ ਕੰਮ ਹੈਗਾ।
ਹਾਂਜੀ-ਹਾਂਜੀ।
ਓਹਨਾਂ ਨੂੰ ਪੈਸੇ ਬਨਦੇ ਆ, ਔਰ ਓ ਬਣਾਈ ਜਾਂਦੇ ਆ, ਪਰ ਏ ਆ ਆਪਾ ਨੂੰ ਸੋਚਣਾ ਚਾਹੀਦਾ ਹਨਾ ਵੀ, ਆਪਾਂ ਏ ਚੀਜ ਨਹੀ ਖਾਣੀ ਹੈਗੀ
ਹਾਂਜੀ, ਏ ਤਾ ਹੈ, ਕਿਉਂਕਿ ਪਰ ਖੁਦ ਸੋਚਣਾ ਚਾਹੀਦਾ ਲੋਕਾਂ ਨੂੰ, ਕਿਸ, ਕਿ ਸਾਡੇ ਲਈ ਖਾਣਾ ਵਧੀਆ ਕਹਿੜੀਆਂ ਚੀਜਾਂ ਵਧੀਆ, ਤੇ ਕਿਹੜਾ ਚੀਜਾ ਨਈ ਵਦੀਆ
ਨਈ ਵਧੀਆ ਹੈਗੀਆਂ, ਬਾਕੀ ਆ ਨਾ ਆਪਾਂ ਇੰਨੇ ਕ ਜਿਆਦਾ ਤਾਂ ਹੈਗੇ ਈ ਆਂ ਸਮਝਦਾਰ, ਵੀ ਸ਼ਰੀਰ ਦਸ ਈ ਦੇੰਦਾ ਹੈਗਾ ਵੀ, ਏ ਚੀਜ ਤੂੰ ਨਈ ਖਾਣੀ, ਕੇ ਆ ਸ਼ਰੀਰ ਦੇ ਵਿੱਚ, ਕਦੇ ਪੇਟ ਦਰਦ ਹੋਣ ਲਾਗ ਗਿਆ, ਐਸੀਡੀਟੀ ਹੋਗੀ ਹਨਾ, ਏ ਚੀਜਾਂ ਇਹਨਾਂ ਕਾਰਕੇ ਹੁੰਦੀਆਂ ਹੈਗੀਆਂ, ਘਰ ਦੀ ਰ੍ਹੋਟੀ ਰੋਟੀ ਖਾਵਾਂਗੇ ਨਾ ਤਾਂ ਕਦੀ ਪੇਟ ਦਰਦ ਹੁੰਦਾ, ਤੇ ਨਾ ਈ ਐਸੀਭੀਟੀ ਹੁੰਦੀ, ਹਨਾ।
ਏ ਤਾਂ ਹੈ, ਨਾਲੇ ਆਪਣਾ ਸ਼ਰੀਰ ਵੀ ਦੇਖੋ ਸਿਹਤਮੰਦ ਬਨਦਾ ਨਾ ਅਪਨੇ ਵਿੱਚ ਤਾਕਤ ਆਂਦੀ ਆ।
ਜੀ।
ਤੇ ਉਹਦੇ ਕਰਕੇ, ਮਤਲਬ ਕਿ ਆਪਣੇ ਹਿਸਾਬ ਪੈਸੇ ਤਾਂ ਅੱਜ-ਕੱਲ ਦੇ ਬੱਚੇ ਦਾ ਤੁਹਾਨੂੰ ਪਤਾ ਹੀ, ਆ ਹਨਾ। ਸਭ, ਘਰ ਦੇ ਖਾਣੇ ਤੋਂ ਬਹੁਤ ਦੂਰ ਆ ਗਏ, ਕਿਉਂਕਿ ਉਹ ਘਰ ਦਾ ਖਾਣਾ ਪਸੰਦ ਹੀਨੀ ਕਰਦੇ, ਕਿਉਂਕਿ ਓਹਨਾਂ ਨੂੰ ਐਵੇਂ ਹੁੰਦਾ, ਹਾਂਜੀ ਅਸੀ ਬਾਹਰੋਂ ਖਾਲੀਏ ਬਾਹਰੋਂ ਭਲਾ ਅਸੀ ਹਜਾਰ ਦਾ ਖਾਲੀਏ, ਭਲਾ ਪੰਦਰਾਂ-ਸੌ ਦਾ। ਪਰ ਓ ਘਰ ਦੀ ਇੱਕ ਚੀਜ ਵੀ ਨੀ ਖਾਂਦੇ, ਕਿਉਂਕਿ ਓਹਨਾਂ ਨੂੰ ਐਵੇਂ ਲਗਦਾ ਹਾਂਜੀ ਤੇ ਸਾਨੂੰ ਓਹਦਾ ਸਵਾਦ ਨੀ ਮਿਲਦਾ
ਹਾਂ, ਓਹੀ ਬੀ ਓ ਚੱਟਪੱਟਾ ਹੋਣ ਕਾਰਕੇ ਬੱਚੇ ਨੂੰ ਐਂ ਲਗਦਾ ਵੀ, ਬਾਹਰਲਾ ਹੀ ਸਵਾਦ ਹੁੰਦਾ।
ਹਾਂਜੀ-ਹਾਂਜੀ, ਏ ਤਾ ਹੈ।
ਘਰ ਆਪਾਂ ਕੋਈ ਦਾਲ ਬਣਾਉਂਨੇ ਆਂ ਸਬਜੀ ਬਣਾਉਣੇ ਆਂ ਓਹਦੇ ਵਿਚ ਚ ਆਪਾਂ ਆਪਣੀ ਮਾਤਰਾ ਅਨੁਸਾਰ ਚੀਜ ਪਾ ਲੈਨੇ ਆ, ਓ ਬੱਚੇ ਨੂੰ ਐਂ ਹੋ ਜਾਂਦਾ ਵੀ ਏ ਤਾਂ ਸਵਾਦ ਨੀ ਹੈਗਾ, ਏ ਸਈ ਨਹੀ।
ਹਾਂਜੀ-ਹਾਂਜੀ, ਪਰ ਵੇ, ਹਾਂਜੀ, ਪਰ ਵੇਖੋ, ਆਪਾਂ ਘਰੇ ਲਿਆਉਨੇ ਆਂ ਕੋਈ ਵੀ ਚੀਜ ਓਨੂੰ ਪਾਂ ਧੋ ਸਵਾਰ ਕੇ ਟਾੱਕ ਵਗੈਰਾ। ਢੱਕਦੇ ਆ ਚੀਜ ਨੂੰ, ਰਾਖਦੇ ਫੇਰ ਕਿਤੇ ਜਾ ਕੇ ਖਾਨ ਦੇ ਲਾਏਕ ਬਣੋਨੇ ਆਗੇੇ।
ਹਾਂਜੀ।
ਪਰ ਬਾਰ ਤਾਂ ਦੇਖੋ ਸੜਕਾਂ ਦੇ ਉਪ ਰੇੜੀਆਂ ਲਗੀਆਂ ਓਦੇ ਉਪਰ ਮੱਖੀਆਂ, ਮੱਛਰ ਕਿੰਨੇ ਬੈਠੇ ਹੁੰਦੇ ਆ, ਹਾਂਜੀ। ਜੇ ਨਾਲੇ ਓਥੋਂ ਦੇ ਕਾਰਾਂ, ਗੱਡੀਆਂ ਲੰਘਦੀਆਂ ਰੇ ਧੂੜ ਮਿੱਟੀ ਓਡ- ਓਡ ਓਨਾਂ ਚੀਜਾਂ ਦੇ ਉਤੇ ਪਈਆ ਦੀ। ਹਾਂਜੀ-ਹਾਂਜੀ ਏ ਤਾਂ ਹੈ, ਪਰ ਆੱਜ ਆਪ ਆਪਾਂ ਉ- ਆਪਾਂ ਓ ਚੀਜਾਂ ਨੀ ਨਾ ਸੋਚਦੇ। ਆਪਾਂ ਸੇਰਫ ਇਕ ਜੀਬ ਦੇ ਸਵਾਦ ਲਈ ਓ ਚੀਜਾਂ ਨੂੰ ਫੇਰ ਖਾਣਾ ਪਸੰਦ ਕਾਰ ਦੇ ਆਂ। ਹਾਂਜੀ- ਹਾਂਜੀ।
ਬੀਮਾਰ ਵੀ ਹੋ ਜਾਈਏ ਤਾਂ। ਦੋ ਦਿਨ ਦਵਾਈ ਲੈ ਕੇ ਫੇਰ ਤੀਜੇ ਦਿਨ ਓਸ ਚੀਜ ਵਾਲ ਈ, ਜਾਨ ਦੀ ਕੋਸ਼ਿਸ਼ ਕਾਰਦੇ ਆਂ।
ਪਰ ਜੇਕਰ ਓਹੀ ਅਪਾਂ ਘਾਰ ਦੀਆਂ ਚੀਜਾਂ ਖਾਵਾਂਗੇ। ਨਾਲੇ ਤਾਂ ਅਪਣੇ ਪੈਸੇ ਬਚਣਗੇ ਦੇਖ
ਬਚਣਗੇ ਹਾਂਜੀ।
ਅਪਾਂ ਤੰਦਰੁਸਤ ਰਵਾਂਗੇ।
ਹਾਂਜੀ, ਔਰ ਘਰ ਦੇ ਵੀ ਖੁਸ਼ ਕਿਉਂ ਸਬ ਦੇ ਵਿਚ ਬੈਠ ਕੇ ਸਾਰਾ ਖਾਣਾ ਪਾਣੀ ਖਾਵਾਂਗੇ, ਘਾਰਦੇਆਂ ਨੂੰ ਵੀ ਖੁਸ਼ੀ ਹੁੰਦੀ ਆ। ਹਾਂ ਸਾਡਾ ਬੱਚਾ ਆੱਜ ਹਰੀ ਸਬਜੀ ਖਾ ਰੇਆ। ਹਣਾ, ਰੋਟੀ ਖਾ ਰੇਆ ਹੈਗਾ। ਉਹੀ ਬਰਗਰ ਖਾਵਾਂਗੇ ਕੱਲੇ ਬੈਠ ਕੇ ਕੱਲੇ ਹੀ ਖਾ ਲਾਂਗੇ ਔਰ ਪੈਸੇ ਚਾਲੀ ਰੁਪਏ ਦਾ ਬਰਗਰ ਮਿਲਦਾ ਹੈਗਾ। ਹਣਾ,
ਹਾਂਜੀ-ਹਾਂਜੀ ਏ ਤਾਂ ਹੈ।
ਉਹਦੇ।
ਉਹੀ ਜੇਕਰ ਆਪਾਂ ਕੋਈ ਹਰੇ ਸਬਜ਼ੀ ਲੈ ਕੇ ਆਵਾਂਗੇ। ਘਰੇ ਸਾਰੇ ਖਾਵਾਂਗੇ ਵਧੀ ਵਧੀਆ ਰਹਿੰਦਾ ਨਾਲੇ-ਨਾਲੇ ਉਹਨਾਂ ਵਿੱਚ ਨਾਲੇ ਦੇਖੋ ਕੋਈ ਵੀ ਮਤਲਬ ਕਿ ਐਵੇਂ ਦਾ ਕੈਮੀਕਲ ਨਹੀਂ ਲੱਗਿਆ ਹੁੰਦਾ। ਉਹਨਾਂ ਨੂੰ ਕਿਉਂਕਿ ਦੇਖੋ ਤੁਹਾਨੂੰ ਪਤਾ ਹੀ, ਆਮ ਤੌਰ ਤੇ ਪਿੰਡਾਂ ਵਿੱਚ ਤਾਂ ਸਾਰੇ ਲੋਕ ਜੀ ਘਰਾਂ ਚ ਹੀ ਸਬਜ਼ੀਆਂ ਵਗੈਰਾ ਉਗਾਉਂਦੇ ਆ ਤਾਂ ਜੋ
ਸਰੀਰ ਜਿਹੜਾ ਹੈ ਨਾ ਸੈਟ ਰਹੇ। ਹਾਂ, ਸਿਹਤ ਚੰਗੀ ਬਣੀ ਰਹੇ, ਫੇਰ ਹੀ ਕੰਮ ਕਰਾਂਗੇ ਜੇ ਸ ਚੰਗੀ ਰਹੂਗੀ ਨਾਲੇ।
ਪਰ ਚਲੋ ਦੇਖਿਆ ਜਾਵੇ ਤਾਂ, ਜਿਹੜੇ ਲੋਕ ਆ ਨਾ ਕੰਮਾਂ ਕਾਰਾ ਤੇ ਲੱਗਿਆ। ਉਹਨਾਂ ਨੇ ਸਵੇਰੇ ਜਾਣਾ ਹੁੰਦਾ ਸ਼ਾਮ ਨੂੰ, ਉਹ ਚਲੋ ਬਾਹਰ ਦਾ ਖਾ ਵੀ ਲੈਂਦੇ ਆ।
ਹਾਂ, ਕਦੇ- ਕਦੇ, ਕਦੇ- ਕਦੇ ਕੋਈ ਪ੍ਰੋਬਲਮ ਨਹੀਂ ਹੁੰਦੀ ਹਾਂ ਜਿਹੜੇ ਹੁਣ ਜਿਵੇਂ ਰੈਗੂਲਰ ਜਿਨਾਂ ਨੇ ਖਾਣਾ। ਹਨਾ ਬਰਗਰ ਜਿਹੜੇ ਰੈਗੂਲਰ ਖਾਂਦੇ ਆ, ਪੀਜ਼ਾ ਖਾਂਦੇ ਆ, ਹਨਾ। ਆ ਮੋ ਮੋਸ ਜਿਹੜੇ ਹੈਗੇ ਆ। ਰੋਜ਼ ਹੀ ਖਾਣ ਬੈਠ ਜਾਂਦੇ ਆ। ਅੱਜ ਜੀ ਕਰਦਾ ਅੱਜ ਜਵੇਂ, ਹਨਾ ਖਾ ਲੀਏ। ਐਵੇਂ ਆਲੇ। ਹੁਣ ਰੋਜ਼-ਰੋਜ਼ ਖਾਵਾਂਗੇ ਤੇ ਚੀਜ਼ਾਂ ਨੇ ਅੰਦਰ ਗਲਣਾ ਤਾਂ ਹੈ ਨੀ ਗਾ। ਨੁਕ ਸਾਨ ਹੀਂ ਪਹੁੰਚਾਉਣਿਆ ਹਾਂ ਕਦੇ-ਕਦੇ ਆਪਾਂ ਕਰ ਖਾ, ਸਕਦੇ। ਐਵੇਂ ਨੀ ਹੈਗਾ।
ਹਾਂਜੀ-ਹਾਂਜੀ, ਕਿਉਂਕਿ ਜੇਕਰ ਆਪਾਂ ਕਦੇ-ਕਦੇ ਖਾਵਾਂਗੇ ਤੇ, ਉਹ ਚੀਜ਼ ਆਪਾਂ ਨੇ ਸ਼ਰੀਰ ਤੇ ਪ੍ਰਭਾਵ ਤਾਂ ਪਾਊਗੀ। ਪਰ ਓ ਜਾਦਾ ਨੀ ਪਾਊਗੀ, ਮਤਲਬ ਕਿ ਹਾਂਜੀ, ਹਾਂਜੀ।
ਓ ਜਾਪਾਂ ਏ ਮੰਨ ਲੋ, ਏਕ ਚੀਜ ਆਪਾਂ। ਫਾਸਟ ਫੂਡ ਦੀ ਖਾ ਲੀ। ਓਸ ਤੋਂ ਚਾਰ, ਪਾੰਜ ਦਿਨ ਆਪਾਂ ਲਗਾਤਾਰ ਹਰੀਆਂ ਸਬਜੀਆਂ ਖਾਦੀਆਂ। ਘਾਰ ਦਾ ਖਾਣਾ ਖਾਦਾ। ਤੇ ਸਰੀਰ ਦੇ ਵਿਚ ਐਨਰਜੀ ਤਾਂ ਆਊਗੀ।
ਹਾਂਜੀ- ਹਾਂਜੀ ਏ ਤਾਂ ਹੈ। ਕਿਉਂਕਿ ਕਿੱਥੇ ਤਾਂ ਆਪਾਂ ਘਾਰ ਦੀਆਂ ਚੀਜਾਂ ਰੋਜ ਖਾਣੀ ਆ, ਕਿੱਥੇ ਆਪਾਂ ਹਰ ਰੋਜ਼ ਬਾਹਰ ਦੀਆਂ ਚੀਜ਼ਾਂ ਖਾ ਰਹੇ ਹਾਂ। ਘਰ ਦੀਆਂ ਚੀਜ਼ਾਂ ਸਾਡੇ ਹਾਂਜੀ-ਹਾਂਜੀ। ਉਹਦੇ ਕਰਕੇ ਦੇਖੋ ਵੈਸੇ, ਕਿੰਨਾ ਹਨਾ ਆਪਾਂ ਨੂੰ ਨੁਕਸਾਨ ਵੀ ਹੁੰਦਾ ਵਾ। ਅੱਜ ਕੱਲ ਤਾਂ, ਬੱਚਿਆਂ ਨੂੰ ਦੇਖੋ ਪੇਟ ਦੀ ਕੀੜੇ ਬਣ ਜਾਂਦੇ ਆ। ਪੇਟ ਦੇ ਅੰਦਰ ਉਹ ਸਾਰਾ ਕੁਛ ਕੁਛ ਬਸ ਉਹਦੇ ਕਰਕੇ ਹੁੰਦਾ। ਕਿਉਂਕਿ ਆਪਾਂ ਸਾਰਾ ਕੁਛ ਗ਼ਲਤ ਖਾ ਰਹੇ ਹੁੰਦੇ ਆਾਂ। ਜਿਹਦੇ ਕਰਕੇ ਮਤਲਬ ਕਿ ਸਿਹਤ ਨੂੰ ਤੰਦਰੁਸਤੀ ਨੀ ਮਿਲਦੀ ਗੀ। ਤੇ ਅੰਦਰੋਂ ਅੰਦਰ ਸਰੀਰ ਖ਼ਰਾਬ ਹੋਣਾ ਸਟਾਰਟ
ਬੋਣਾ ਸ਼ੁਰੂ ਹੋ ਜਾਂਦਾ ਹਾਂ ਫੇਰ ਦਵਾਈਆਂ ਖਾਂਦੇ ਹਾਂ ਉਹਦਾ ਫ਼ਾਇਦਾ ਤਾਂ ਕੋਈ ਨੀ ਹੈਗਾ ਹਨਾ
ਜੀ ਹਾਂਜੀ ਫਿਰ ਡਾਕਟਰ ਵੀ ਦੇਖੋ ਤੁਹਾਨੂੰ ਪਤਾ ਕਿੰਨਾ ਹਰੇਕ ਚੀਜ਼ ਦੱਸਦੇ ਆ ਵੀ ਜੀ ਤੁਸੀਂ ਬਾਹਰ ਦਾ ਤਲਿਆ ਨੀ ਖਾਣਾ, ਉਹ ਨਹੀਂ ਖਾਣਾ ਪਰ ਫੇਰ ਵੀ ਦੇਖੋ ਅੱਜ-ਕੱਲ ਦੀ ਜਨਰੇਸ਼ਨ ਐਵੇਂ ਕਰਦੀ ਤੇ ਉਹ ਬਸ ਦੋ ਦਿਨ ਦਵਾਈ ਲੈ ਕੇ ਠੀਕ ਹੋ ਕੇ ਫੇਰ ਉਹੀ ਚੀਜ਼ਾਂ ਖਾਣੀਆਂ ਸਟਾਰਟ ਕਰ ਦਿੰਦੇ ਆ
ਹਾਂ ਦੋ ਦਿਨ ਦਵਾਈ ਲੈਂਦੇ ਹੋ, ਦੋ ਦਿਨ ਮੰਮੀ ਡੈਡੀ ਰੋਕ ਦਿੰਦੇ ਆ ਵੀ ਨਹੀਂ ਖਾਣੀ ਨੀ ਤੂੰ ਠੀਕ ਨੀ ਹੈਗਾ ਹਨਾ ਜਾਂ ਠੀਕ ਨੀ ਹੈਗੀਗੀ ਫੇਰ ਜੇ ਦੋ ਦਿਨ ਠੀਕ ਹੋ ਜੇ ਫਿਰ ਜ਼ਰੂਹੀ ਕੰਮ
ਹਾਂਜੀ-ਹਾਂਜੀ ਇਹ ਤਾਂ ਹੈ ਪਰ ਉਹਦੇ ਮੁਕਾਬਲੇ ਵਿੱਚ ਜੇਕਰ ਆਪਾਂ ਘਰ ਦੀ ਦੁੱਧ, ਦਹੀਂ, ਲੱਸੀ ਘੀ ਵਗੈਰਾ ਪੀਵਾਂਗੇ ਉਹਦੇ ਨਾਲ ਆਪਣੀ ਸਿਹਤ ਵੀ ਤੰਦਰੁਸਤ ਰਹਿੰਦੀ ਆ ਤੇ ਆਪਾਂ ਨੂੰ ਤ ਦਿੱਕਤ ਵੀ ਮਿਲਦੀ ਹੈਗੀ, ਕਿਉਂਕਿ ਅੱਜ ਕੱਲ ਦੇ ਬੱਚੇ ਬੱਚੇ ਤਾਂ ਦੇਖੋ ਪਸੰਦ ਹੀ ਨੀ ਕਰਦੇ ਦੁੱਧ, ਦਹੀਂ
ਹਾਂ ਬਿਲਕੁਲ ਵੀ ਨੀ, ਨਫ਼ਰਤ ਕਰਦੇ ਕਹਿਣਗੇ, ਨਹੀਂ ਨਫ਼ਰਤ ਇਸ ਚੀਜ਼ ਤੋਂ ਸਾਨੂੰ
ਹਾਂਜੀ ਜਿਵੇਂ ਕਿ ਦੇਖੋ ਆਪਾਂ ਘਰੇ ਦਹੀਂ ਜਮਾਉਂਦੇ ਹਾਂ ਹਨਾ ਉਹ ਥੋੜ੍ਹੀ ਜਿਹੀ ਖੱਟੀ ਬਨ ਜਾਏ ਨਾ ਤੇ ਮਤਲਬ ਕਿ ਬੱਚੇ ਖਾਂਦੇ ਵੀ ਹੈਗੇ ਉਹਨਾਂ ਨੂੰ ਐਵੇਂ ਲੱਗਦਾ ਹਾਂਜੀ ਕਿ ਸਾਨੂੰ ਦੁਕਾਨ ਤੋਂ ਲਿਆ ਕੇ ਦਿਓ ਤੇ ਅਸੀਂ ਉਹ ਖਾਵਾਂਗੇ ਉੱਥੇ ਆਪਾਂ ਨੂੰ ਪਤਾ ਪਤਾ ਵੀ ਨਹੀਂ ਦਿ ਕਿ ਕਿੰਨਾ ਕੁ ਟਾਈਮ ਤੋਂ ਉਹਦੀ ਪੈਕਿੰਗ ਆ ਰਹੀ ਆ ਹਨਾ ਉਹਦੇ ਵਿੱਚ ਕੈਮੀਕਲ ਕਲੀ ਐਵੇਂ ਦੇ ਲਗਾਏ ਹੁੰਦੇ ਆ ਜਿਹਦੇ ਕਰਕੇ ਉਹ ਖ਼ਰਾਬ ਨਹੀਂ ਹੁੰਦੀ।
ਬੱਚੇ ਕੁਰਕੁਰੇ ਖਾਂਦੇ ਆ ਉਹਦੇ ਵਿੱਚ ਪਲਾਸਟਿਕ ਹੈ ਨਿਰੀ ਪਲਾਸਟਿਕ ਰਲੀ ਹੋਈ ਹੈ ਤੇ ਪਲਾਸਟਿਕ ਗਲੋਂਗੀ ਥੋੜ੍ਹੀ ਅੰਦਰ ਜਾ ਕੇ ਨਾ
ਹਾਂਜੀ- ਹਾਂਜੀ ਕਿਉਂਕਿ ਅੱਜ ਕੱਲ ਤੇ ਛੋਟੇ ਛੋਟੇ ਬੱਚਿਆਂ ਨੂੰ ਕੁਰਕਰਿਆਂ ਦਾ ਦੇਖੋ ਪਿਆ ਹੋਇਆ ਕਿੰਨਾ ਹਨਾ ਚਸਕਾ ਉਹਨਾਂ ਨੂੰ ਐ ਨਹੀਂ ਜੀ ਸਾਨੂੰ ਰੋਟੀ ਥਾਂ ਤੇ ਬਸ ਉਹ ਚੀਜ਼ਾਂ ਦੇ ਦੋ ਉਹਦੇ ਨਾਲ ਸਾਡਾ ਢਿੱਡ ਭਰ ਜੂਗਾ
ਹਾਂ, ਹਾਂ ਹਾਂ
ਪਰ ਕੁਛ ਕੁ ਗ਼ਲਤ ਗਲਤੀਆਂ ਮਾਂ ਪਿਓ ਦੀਆਂ ਹੁੰਦੀਆਂ ਦੇਖੋ ਹਨਾ ਚਲੋ ਆਪਦੇ ਬੱਚਿਆਂ ਨੂੰ ਥੋੜਾ ਬਹੁਤਾ ਦਿਓ ਵੀ ਖਾਣ ਦਾ ਬਾਹਰਲਾ, ਪਰ ਜ਼ਿਆਦਾਤਰ ਉਹਨਾਂ ਨੂੰ ਘਰ ਦਾ ਖਵਾਉਣਾ ਚਾਹੀਦਾ ਤਾਂ ਜੋ ਵੱਡੇ ਹੋ ਕੇ ਵੀ ਉਹ ਘਰ ਦਾ ਜ਼ਿਆਦਾ ਖਾਣ ਤੇ ਬਾਹਰਲਾ ਘਟ
ਬਾਹਰਲਾ ਘੱਟ ਖਾਣਾ ਹੁਣ ਤਾਂ ਹਰੇਕ ਚੀਜ਼ ਘਰ, ਘਰ 'ਚ ਬਣ ਜਾਂਦੀ ਹੈਗੀ ਆ ਪਹਿਲਾਂ ਨਹੀਂ ਪਤਾ ਸੀਗਾ ਲੇਡੀਜ਼ ਨੂੰ ਹਨਾ ਵੀ ਕਿਵੇਂ ਬਣਦੀਆਂ ਹੈਗੀ ਆ ਹੁਣ ਤਾਂ ਮੰਨ ਕੇ ਚਲੋ ਜੇ ਬਰਗਰ ਵੀ ਆਪਾਂ ਬੱਚਿਆਂ ਨੂੰ ਖਵਾਉਣਾ ਨਾ ਤਾਂ ਉਹ ਘਰੇ ਆਪਾਂ ਜਮਾਂ ਹੈਲਦੀ ਤਰੀਕੇ ਨਾਲ ਬਣਾ ਸਕਦੇ
ਹਾਂਜੀ- ਹਾਂਜੀ ਇਹ ਤਾਂ ਹੈ ਪਰ ਅੱਜ ਕੱਲ ਦੇ ਮਾਂ ਬਾਪ ਦੇਖੋ ਕਿਵੇਂ ਕਰਦੇ ਜੇਕਰ ਰਾਤ ਨੂੰ ਉਹਨਾਂ ਨੇ ਪਾਰਕ ਵਗੈਰਾ ਜਾਣਾ ਤੇ ਚਲੋ ਉਹਦੀ ਜਿਹੜੀ ਚੀਜ਼ ਆਈ ਜਿਹੜੀ ਚੀਜ਼ ਦੀ ਰੇਹੜੀ ਲੱਗੀ ਆ ਦੇਖੋ ਉਹ ਦਵਾ ਦਿੰਦੇ ਆ ਹਨਾ ਵੀ ਚਲੋ ਇਹਨੇ ਚ ਬੱਚਾ ਵੀ ਖੁਸ਼ ਹੋ ਜਾਂਦਾ ਗਾ ਪਰ ਉਹ ਚੀਜ਼ਾਂ ਗਲਤ ਆ ਨਾ ਉਹਨਾਂ ਚ ਉਹਨਾਂ ਲਈ ਚਲੋ ਠੀਕ ਹੈ ਜੀ ਮੈਂ ਤੁਹਾਡੇ ਨਾਲ ਕੱਲ ਕਰਦਾ ਸਤਿ ਸ੍ਰੀ ਅਕਾਲ ਜੀ
ਸਤਿ ਸ੍ਰੀ ਅਕਾਲ ਜੀ